ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ। ਕੀ ਹਾਲ -ਚਾਲ ਹੈ
ਬਹੁਤ ਵਧੀਆ ਜੀ ਤੁਸੀਂ ਇਸ ਸੁਣਾਓ
ਸਭ ਵਧੀਆ ਫਰਸਟ ਕਲਾਸ ਹੋਰ ਕੀ ਕਰ ਰਹੇ ਸੀ
ਬਸ ਕੁਛ ਨੀ, ਅੱਜ ਕੱਲ ਨਾ, ਮੇਰਾ ਨਾ, ਕਹਿੰਦੇ ਆ ਕਿ ਅ ਚਿਹਰਾ ਬਿਲਕੁਲ ਨਾ ਖ਼ਰਾਬ ਹੁੰਦਾ ਜਾ ਰਿਹਾ, ਦਿਨ ਬ ਦਿਨ, ਕਿਉਂਕਿ ਪੋਲਿਸ਼ਨ ਵੀ ਬਹੁਤ ਹੈ। ਤੇ ਕੁਛ ਦਿਨ, ਕੁਛ ਨਾ ਕੁਝ ਚੀਜ਼ ਇਹ ਜੀ ਲਗਾ ਲੋ ਤਾਂ ਖ਼ਰਾਬ ਹੋ ਜਾਂਦਾ ਹੈ। ਕੀ ਕਹਿੰਦੇ ਆ
ਗਰਮੀਆਂ ਵਿੱਚ ਤਾਂ ਐਵੇਂ ਹੀ ਹੁੰਦਾ ਹੈ, ਗਰਮੀਆਂ ਚ ਤਾਂ ਇਹੀ ਹਾਲ ਹੁੰਦਾ ਹੈ। ਤੁਸੀਂ ਪ੍ਰੋਡਕਟ ਕੋਈ ਲਗਾ ਨਹੀਂ ਸਕਦੇ, ਤੁਹਾਨੂੰ ਪਤਾ ਪਤਾ ਹੀ ਨਹੀਂ, ਕਿਹੜਾ ਵੀ ਰਿਐਕਟ ਕਰ ਜੇ, ਕੀ ਕਰੇ ਬੜਾਇਹ ਬੜੇ ਧਿਆਨ ਨਾਲ ਕਰਨਾ ਪੈਂਦਾ ਯੂਜ, ਤੁਹਾਨੂੰ ਨਾ
ਸਹੀ ਗੱਲ ਤਾਂ ਸੀ ਬਿਲਕੁਲ, ਕਿਉਂਕਿ ਆਪਣੇ ਜਿਹੜੀ ਚਮੜੀ ਹੈ ਨਾ ਉਹ, ਉਹ ਦੀ ਜਿੰਨੀ ਸੰਭਾਲ ਕਰਾਂਗੇ ਆਪਾਂ ਕਹਿੰਦੇ ਦੇਖਭਾਲ ਕਰਦੇ ਹਾਂ ਓਨੀ ਓਨੇ ਆਪਣੇ ਲਈ ਜ਼ਰੂਰੀ ਹੈ, ਆਪਣੀ ਸਿਹਤ ਲਈ ਜ਼ਰੂਰੀ ਹੈ ਆਪਾਂ ਉਹਨੂੰ ਜਿੰਨਾ ਸਾਫ਼ ਸੁਥਰਾ ਰੱਖਾਂਗੇ ਤੇ ਪਰ ਦੇਖੋ ਕੋਸ਼ਿਸ਼ ਮੇਰੀ ਪੂਰੀ ਰਹਿੰਦੀ ਹੈ ਮੈਂ ਪੂਰਾ ਆਪਣੇ ਫੇਸ ਨੂੰ ਧੋਦੀ ਹਾਂ ਫੇਸ ਵਾਸ਼ ਕਰਦੀ ਹਾਂ ਉਸ ਤੋਂ ਬਾਅਦ ਆਪਣਾ ਨਾਮ ਕੀ ਹੈ? ਰੋਜ਼ ਵਾਟਰ ਲਗਾਉਦੀ ਹਾਂ ਤੇ ਕੋਈ ਸਿਰਮ ਆਉਂ ਦੇਖੋ ਜਿੰਨੇ ਵੀ ਪ੍ਰੋਡਕਟ ਅੱਜ- ਕੱਲ੍ਹ ਚੱਲ ਰਹੇ ਹੈ ਨੇ ਸਕਿਨ ਕੇਅਰ ਵਾਸਤੇ ਪ੍ਰੋਡਕਟ ਜੋ ਲਾਉਦੀ ਆ, ਮੈਂ ਕਿਹਾ ਕੇ ਮੋਸਚਰਾਈਜ਼ਰ ਤੇ ਸਨਸ੍ਰੀਨ ਦਾ, ਮੇਰਾ ਮਤਲਬ ਕਹਿੰਦੇ ਰੂਟੀਨ ਬਣਾ ਲਿਆ ਮੈਂ। ਉਹਦੇ ਨਾਲ ਮੇਰੀ ਸਕਿੰਨ ਬੀ ਕਾਫ਼ੀ, ਮਤਲਬ ਗਲੋਇੰਗ ਹੋਣ ਲੱਗ ਗਈ ਹੈ।
ਬੜਾ ਅੱਛਾ ਹੈ ਕਰਦੇ ਉਹ ਦੀਦੀ ਤੁਸੀ ਤਾ।
ਜੀ, ਕਿਉਂਕਿ ਨਾ ਅੱਜ- ਕੱਲ
ਹੋਰ ਕਿਹੜੇ ਪ੍ਰੋਡਕਟਸ ਯੂਜ ਕਰਦੇ? ਨਹੀਂ ਮੈਂ ਵੀ ਯੂਜ ਤਾਂ ਮੈਂ ਵੀ ਕਰਦੀ ਹਾਂ, ਲੇਕਿਨ ਮੈਂ ਜ਼ਿਆਦਾ ਨਾ ਹੋਮਮੇਡ ਹੋਮਮੇਡ ਜਿਵੇਂ ਪੈਕਸ ਹੋ ਗਏ ਉਹ ਕਰਦੀ ਆ ਜ਼ਿਆਦਾਤਰ ਯੂਜ, ਕਿਉਂਕਿ ਮੇਰੀ ਬਹੁਤ ਸੈਂਸਟਿਵ ਸਕਿਨ ਹੈ।
ਹਾਂਜੀ, ਹਾਂਜੀ ਮੈਂ ਕਹਿੰਦੀ ਹਾਂ ਘਰ ਦੀਆਂ ਚੀਜ਼ਾਂ ਤੋਂ ਵੱਧ ਕੇ ਕੋਈ ਵਧੀਆ ਚੀਜ਼ ਨਹੀਂ, ਪਰ- ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤੁਹਾਨੂੰ- ਤੁਹਾਡੇ ਫੇਸ ਦੀ ਜਿਹੜੀ ਸਕਿੰਨ ਨੂੰ ਤੁਹਾਡੀ ਵਜਾ ਨੂੰ ਬਚਾਉਂਦਾ, ਸਾਡੀ ਚਮੜੀ ਨੂੰ ਜਿਹੜਾ ਅਹ ਕਹਿੰਦੇ ਧੁੱਪ ਤੋਂ ਬਚਾਉਂਦਾ ਹੈ। ਜ ਪੋਲਿਊਸ਼ਨ ਤੋਂ ਬਚਾਉਂਦਾ ਹੈ, ਉਹ ਹਾਂਜੀ ਉਹਦੇ ਵਾਸਤੇ ਮੋਇਸਚਰਾਈਜ਼ਰ ਤੇ ਬਹੁਤ ਜ਼ਰੂਰੀ ਚੀਜ਼ ਹੈ।
ਜੀਜੀ ਜੀ ਉਹ ਤਾਂ ਸਨਸਕ੍ਰੀਨ ਤਾਂ ਤੁਸੀਂ ਘਰ ਨਹੀਂ ਇੰਨਾ ਬਣਾ ਸਕਦੇ ਨਾ। ਸੰਸਕ੍ਰਿਨ ਤੁਹਾਨੂੰ ਬਾਹਰ ਦਾ ਹੀ ਦੇਖਣਾ ਪੈਂਦਾ ਹੈ, ਤੇ ਮੇ ਮੇਰੇ ਮੇਰੇ ਮੁਤਾਬਿਕ ਤਾਂ ਨਾ ਤੁਸੀਂ ਐਵੇਂ ਕਰ ਸਕਦੇ ਹੋ ਵੀ ਜੇ ਜਿਵੇਂ, ਮੇਰੀ ਹ ਸਕਿਨ ਬਹੁਤ ਸੇਂਸਤੀਵ ਬਹੁਤ ਜ਼ਿਆਦਾ ਈਜ਼ੀਲੀ ਉਹਦੇ ਤੇ ਕੈਮੀਕਲ ਰਿਐਕਟ ਕਰਦੇ ਹੈ। ਤੇ ਅਹ ਮੈਂ ਤਾਂ ਇਹੀ ਪ੍ਰੈਫਰ ਕਰਦੇ ਹ ਕਿ, ਕਿਸੇ ਡਰਮਾਟੋਲਿਸਟ ਟੋਲੋਜਿਸਟ ਤੁਸੀਂ ਕੰਨਸਰਨ ਕਰਕੇ ਨਾ ਤੇ ਫਿਰ ਲਿਆ ਜਾਏ ਸਨਸਕ੍ਰੀਨ ਵੀ, ਕੋਈ ਵੀ ਬਾਜ਼ਾਰ
ਮੇਕਅੱਪ ਆਰਟਿਸਟ ਹੈ, ਜਾਂ ਹਾਂਜੀ ਬਿਲਕੁਲ ਸਹੀ ਗੱਲ ਮੇਕਅਪ ਆਰਟਿਸਟ ਹੈ ਉਹਨਾਂ ਤੋਂ ਤੋਂ ਵੀ ਸਮਝ ਲੈ ਕੇ ਹੀ ਆਪਾਂ ਨੂੰ ਚੀਜ਼ਾਂ ਯੂਜ ਕਰਨੀਆਂ ਚਾਹੀਦੀਆਂ ਨੇ, ਥੋੜ੍ਹੀ ਸਮਝ ਲੈਣੀ ਤੂੰ ਤਾਂ ਹੀ ਪਤਾ ਚੱਲਦਾ। ਠੀਕ ਹੈ, ਪਰ ਡਾਕਟਰ ਦੇਖੋ, ਡਾਕਟਰ ਆਪਦੇ ਡਾਕਟਰੀ ਦੇ ਹਿਸਾਬ ਨਾਲ ਦੇਵੇਗਾ। ਠੀਕ ਹੈ, ਉਹ ਸਿਰਫ ਆਪਣੇ ਡਾਕ ਦੇ ਹਿਸਾਬ ਨਾਲ ਦੇਗਾ ਕਿ ਸਾਨੂੰ ਇਹ ਵਾਲੇ ਪ੍ਰੋਡਕਟ ਚਾਹੀਦੇ ਹੈ, ਉਹ ਕਈ ਵਾਰ ਅਵੇਲੇਬਲ ਸਿਰਫ ਡਾਕਟਰ ਲ ਹੀ ਹੁੰਦੇ ਆ, ਤੁਸੀਂ ਕਹਿ ਲਓ
ਹਾਂ, ਨਹੀਂ ਫੇਰ ਉਹੀ ਹੈ ਨਾ ਫਿਰ, ਹਰ ਇੱਕ ਚੀਜ਼ ਦੀ ਵਰਤੋਂ ਤੁਸੀਂ ਕਰ ਨੀ ਸਕਦੇ ਨਾ।
ਨਹੀਂ ਕਰ ਸਕਦਾ।
ਸਹੀ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ, ਕੋਈ ਵੀ ਰੀਐਕਸ਼ਨ ਤੇ ਹੋ ਗਿਆ, ਕੁਛ ਹੋਇਆ ਤੇ ਫੇਰ ਵੀ ਤਾਂ ਤੁਸੀਂ ਐਟ ਦ ਐਂਡ ਡਾਕਟਰ ਕੋਈ ਕੋਲ ਹੀ ਜਾਣਾ, ਹਾਰ ਕੇ ਤਾਂ ਡਾਕਟਰ ਕੋਲ ਨੀ ਜਾਓਗੇ। ਇਸ ਤੋਂ ਅੱਛਾ ਤੁਸੀਂ ਪਹਿਲਾਂ ਹੀ ਉਹਨੂੰ ਕੰਸਲਟ ਕਰ ਲਓ ਜ਼ਿਆਦਾ ਬੈਟਰ
ਹਾਂਜੀ ਸਹੀ ਗੱਲ ਏ ਮੇਰਾ ਤਾਂ ਮੇਰਾ ਦਾ ਸਾਬ ਹੁੰਦਾ ਮੇਰਾ ਦਿਲ ਕਰਦਾ ਕਿ ਦੋਂ ਜਾਨ ਤੋਂ ਪਹਿਲਾਂ ਤੁਸੀਂ ਆਪਨੇ ਆਪ ਨੂੰ ਹੀ ਘਰੇ ਬੈਠ ਕੇ ਹੀ ਸਾਫ਼ ਸੁਥਰਾ ਰੱਖੋਗੇ ਜ਼ਿਆਦਾ ਵਧੀਆ ਏ। ਖੁਲਾ ਪਾਨੀ ਪੀਓ ਰਜ ਕੇ। ਰਜ ਕੇ ਪਾਨੀ ਪੀਓ ਠੀਕ ਐ ਇੱਕ ਤੁਹਾਡੀ ਸਰੀਰ ਸਹੀ ਰਹਿੰਦਾ ਏ, ਤੇ ਇੱਕ ਤੁਹਾਡੇ ਫੇਰ
ਪਾਣੀ ਹੁੰਦਾ ਏ, ਡਿ, ਡਿਟੋਕਸ ਅਹ ਤੁਸੀਂ ਏਦਾਂ ਘਰ ਬਨਾ ਸਕਦੇ ਐ ਡਿਟੋਕਸ ਡਰਿੰਕਸ ਬਨਾ ਸਕਦੇ ਹੋ ਘਰ ਵਾਸਤੇ, ਤੇ ਓਹਦੇ ਨਾਲ ਵੀ ਬੜੇ ਬੈਨੀਫਿਟ ਹੁੰਦੇ ਏ, ਤੁਹਾਡੀ ਸਕਿੰਨ ਵੀ ਸਾਫ਼ ਹੁੰਦੀ ਏ, ਤੁਹਾਡਾ ਜਿਹੜਾ ਅ ਵੇਟ ਤੇ ਵੀ ਥੋੜਾ ਇਫੈਕਟ ਜਾਂਦਾ ਹੈ।
ਹਾਂ ਸਹੀ ਗੱਲ
ਉਹਦੇ ਨਾਲ ਬਹੁਤ ਫ਼ਰਕ ਪੈਂਦਾ, ਕਈ ਤਰ੍ਹਾਂ ਦੇ ਫਾਇਦੇ ਹੁੰਦੇ ਆ ਉਹਦੇ ਨਾਲ।
ਇਹਨਾਂ ਸਰੀਰ ਇਹਨਾਂ ਚੀਜ਼ਾਂ ਦੇ ਨਾਲ- ਨਾਲ ਹਾਂਜੀ, ਸਹੀ ਗੱਲ ਬਹੁਤ ਫਾਇਦਾ, ਬਹੁਤ ਯੋਗਾ ਯੋਗਾ ਚੱਲਦੇ ਹੈ ਬਿਲਕੁਲ ਕੁਲ ਐਰੋਬਿਕਸ ਸਭ ਕਿਸ ਵਾਸਤੇ ਐ ਸੈਰ ਬਨੀ ਐ। ਸਹੀ ਗੱਲ ਏ ਇਹ ਇਹ ਇਹ ਹਾਂਜੀ। ਇਹ ਇਹ ਆਪਨੇ ਅੰਦਰੋਂ ਆਉਂਦੀ ਚੀਜ਼ਾਂ। ਕਹਿੰਦੇ ਆ ਨਾ ਇਹ ਅੰਦਰੋਂ ਜਿਵੇਂ ਆਪਾਂ ਚੰਗਾ ਪੋਜਨ ਖਾਵਾਂਗੇ ਫਰੂਟ ਫਲ। ਫਲ ਫਰੂਟ ਖਾਵਾਂਗੇ ਤੇ ਓਹਦੇ ਨਾਲ ਵੀ ਠੀਕ ਐ ਨਾ ਓਹਦੇ ਨਾਲ ਵੀ ਤਵਾਚਾ ਅੰਦਰੋਂ ਨਿਕਲ ਕਰਕੇ ਆਂਦੀ ਐ, ਜਿਹੜੀ ਅੰਦਰੋਂ ਜਿਹੜੀ ਸਕਿੰਨ ਨਿਖਰਦੀ ਐ ਨਾ, ਹਾਂ, ਜਿਹੜੀ ਅੰਦਰੋਂ ਨਿਖਰਕੇ ਆਦੀ ਐ ਨਾ, ਓਹ ਤੁਹਾਡੀ ਲਗਾਨ ਨਾਲ ਨਹੀਂ ਨਿਖਰਦੀ। ਕਿਉਂਕਿ, ਅ ਕਹਿੰਦੇ ਏ ਕਿ, ਇੱਕ--ਏ ਟੀ ਪਰਸੈਂਟ ਅੰਦਰੋ ਹੋਨਾ'ਚ ਅੰ, ਅੰਦਰਲਾ ਖਾਨ-ਪਾਨ ਜਿਹੜਾ ਆਪਾਂ ਪਾਨੀ ਪੀਂਨੇ ਆ ਖਾਨ-ਪਾਨ ਵ ਖਾਣਾ-ਪੀਨਾ ਵਧੀਆ ਹੁੰਦਾ ਅਪਨਾ ਤੇ ਜਿਹੜਾ, ਥਰਟੀ ਪਰਸੈਂਟ ਓਹ ਹੁੰਦਾ ਜਿਹੜਾ ਆਪਾਂ, ਕਹਿ ਲਓ ਕਿ ਬਾਹਰ ਦਾ
ਹਾਂਜੀ, ਔਈਲੀ ਨਾ ਖਾਓ, ਤੁਸੀਂ ਜੰਕ ਫੂਡ ਤੇ, ਥੋੜਾ ਅਵਇਡ ਹੀ ਕਰੋ, ਨਾ ਖਾਓ ਤਾਂ ਨਹੀ ਕਹਿ ਸਕਦੇੇ ਕਿਨ ਅਵਇਡ ਜਿੰਨਾ ਕਰੋਗੇ, ਓਨਾ ਅੱਛਾ ਐ।
ਸਹੀ ਗੱਲ ਐ, ਪਰ-ਪਰ ਬੱਚੇ ਬਹੁਤ ਖਾਂਦੇ ਨੇ, ਤੁਹਾਨੂੰ ਪਤਾ ਏ ਜੰਕ-ਫੂਡ ਤਾਂ ਬਹੁਤ ਓਇਲੀ ਚੀਜ਼ਾਂ ਤਾ ਸਭ ਤੋਂ ਜ਼ਿਆਦਾ। ਜਿਹੜਾ ਬਸ ਇਹਨਾਂ ਨੂੰ ਅਸੀਂ ਰੋਕਦੇ ਰਹਿੰਦੇ ਆ, ਘਰੇ ਚਲੋ ਕੋਈ ਨੀ, ਤੁਹਾਨੂੰ ਘਰੇ ਬਨਾ ਕੇ ਦੇ ਦਿੰਨੇ ਆ। ਕਿਉਂਕਿ ਘਰ ਦੀ ਤਾ ਸਹੀ ਐ, ਫਿਰ ਵੀ ਸਾਫ਼ ਸੁਥਰੇ ਤੇਲ'ਚ ਸਭ ਕੁੱਛ ਬਨਦੈ, ਪਰ ਚਲੋ ਕਈਆਂ ਨ, ਜਿਹਨਾਂ ਨੂੰ ਪਿੰਮ ਪਲ ਹੋਨੇ ਸ਼ੁਰੂ ਹੋ ਜਾਂਦੇ ਆ ਨਾ, ਓਹਨਾਂ ਨੂੰ ਅਵੋਇਡ ਹੀ ਕਰਨਾ ਚਾਹੀਦਾ, ਓਹਨਾਂ ਨੂੰ ਨਹੀਂ
ਬਿਲਕੁਲ ਤਲਿਆ-ਭੁੰਨਿਆ ਤਾਂ ਬਹੁਤ ਅਵੋਇਡ ਕਰਕੇ ਖਾਨਾ ਚਾਹੀਦਾ ਤੁਸੀ ਤਾਂ
ਸਹੀ ਗੱਲ ਐ, ਇੱਕ ਆਪਾਂ ਨੂੰ ਕਹਿੰਦੇ ਆ ਕਿ, ਪੂਰੀ ਨੀਂਦ ਬਹੁਤ ਜ਼ਰੂਰੀ ਐ। ਜੇ ਆਪਾਂ, ਆਪਨੀ ਨੀਂਦ ਪੂਰੀ ਐ ਨਾ ਤੇ ਮੈਂ ਕਹਨਿ ਆ, ਆਪਾਂ ਮਤਲਬ ਕਹਿੰਦੇ ਆ, ਹਰ ਤਰੋਹ ਤੋਂ, ਹਰ ਤਰੋਹ ਤੋਂ ਸੰਤੁਸ਼ਟ ਆ। ਕਿਉਂਕਿ ਨੀਂਦ ਹੋਨਾ ਵੀ ਬਹੁਤ ਜ਼ਰੂਰੀ ਓਹ ਵੀ, ਆਪਨੀ ਫੇਸ ਨੂੰ ਚਮਕਾਉਂਦੀ ਐ, ਕਿਉਂਕਿ ਆਪਾਂ ਅ ਸੱਤ ਅੱਠ ਘੰਟੇ ਪੂਰੇ ਕਵਰ ਕਰਕੇ ਸੋਵਾਂਗੇ, ਓਹ ਵੀ ਆਪਨੇ ਫੇ, ਆਪਨੇ ਕਹਿੰਦੇ ਨਾ ਚਿਹਰੇ ਨੂੰ, ਹੋਰ ਚਮਕਾਕੇ ਰੱਖ ਵਦੀਆ ਏ।
ਨਹੀਂ ਓਹ ਆਪਨਾ ਅ, ਤਾਜ਼ਗੀ ਜਿਹੜੀ ਆਉਂਦੀ ਐ, ਆਪਨੇ ਦਿਮਾਗ ਨੂੰ ਓਹ ਤਤ ਸੋਕੇ ਜੋ, ਦੁਬਾਰਾ ਰੀਫਰੈਸ਼ ਹੁੰਦਾ ਹੈ ਦਿਮਾਗ, ਓਹਦੇ ਨਾਲ ਸਕਿੰਨ ਤੇ ਬਹੁਤ ਫ਼ਰਕ ਪੈਂਦਾ, ਨਹੀਂ ਤਾਂ ਤੁਸੀਂ ਦੇਖੋ, ਕਿੰਨੇ ਕਾਲੇ ਧੱਬੇ ਤੇ ਕੀ ਕੁਛ ਹੋ ਜਾਂਦਾ ਫੇਸ ਤੇ, ਓਹ ਫੇਸ ਕਿੰਨਾ ਗੰਦਾ ਲੱਗਨਾ ਸ਼ੁਰੂ ਹੋ ਜਾਂਦਾ ਆਪਨਾ।
ਸਹੀ ਗੱਲ ਐ, ਬਿਲਕੁਲ।
ਹੰ।
ਇਹਨਾਂ ਚੀਜ਼ਾਂ ਨਾਲ ਆਪਨਾ ਆਹ ਕਹਿੰਦੇ ਨਾ, ਆਤਮ ਵਿਸ਼ਵਾਸ ਵੀ ਵਦਦਾ ਏ, ਆਤਮ ਵਿਸ਼ਵਾਸ
ਟਾਈਮ ਤੇ ਖਾਓ, ਟਾਈਮ ਤੇ ਖਾ-ਪੀਕੇ ਰਾਤੀ ਸੌਵ ਸਵੇਰੇ ਜਲਦੀ ਉੱਠੋ। ਉਹਦੇ ਨਾਲ ਵੀ ਤੁਹਾਡੀ ਸਕਿਨ ਤੇ ਬਹੁਤ ਸਰਕ ਪੈਂਦਾ, ਪੌਜੀਟੀਵ ਅਫੈਕਟ ਆਂਦੇਨ।
ਪੈਂਦਾ ਜੀ ਪੈਂਦਾ, ਬਿਲਕੁਲ ਪੈਂਦਾ। ਉਹੀ ਆਪਣੇ ਸਰੀਰ ਨੂੰ ਆਪਣੀ ਚਮੜੀ ਨੂੰ ਜਿਹੜੀ ਸਿਹਤਮੰਦ ਰੱਖਣ ਲਈ ਇਹਨਾਂ ਚੀਜ਼ਾਂ ਦੀ ਜ਼ਰੂਰ-ਜ਼ਰੂਰ ਮਦਦ ਲੈਣੀ ਚਾਹੀਦੀ ਏ। ਤਾਂ ਹੀ ਤਾਂ ਆਪਾਂ, ਆਪਣੇ ਆਪ ਨੂੰ ਹਮੇਸ਼ਾ ਤਰੋ-ਤਾਰ੍ਹਾਂ, ਤਾਂ ਹੀ ਫੀਲ ਕਰਾਂਗੇ ਆਪਾਂ। ਜਦੋਂ ਆਪਾ, ਜਦੋ ਆਪਾ, ਅੱਛੇ ਖਾਵਾਂਗੇ, ਅੱਛੇ ਪੀਵਾਂਗੇ, ਤਾਂ ਹੀ ਆਪਣੇ ਅਸਰ ਹੋਏਗਾ। ਅਸਰ ਐਵੇਂ ਤਾਂ ਅਸਰ ਵੀ ਨਹੀਂ ਹੋਣਾ ਤੁਹਾਨੂੰ ਵੀ ਪਤਾ ਹੈ। ਜਿੰਨ ਤੱਕ ਉਹੀ ਕਹਿੰਦੇ ਤਾਂ ਹੀ ਤੱਕ ਕਹਿੰਦੇ ਜਿੰਨੀ ਸਫਾਈ ਰੱਖਣੀ ਚਾਹੀਦੀ ਹੈ। ਇਹ ਨਹੀਂ ਹੈ ਆਪਣੇ ਸਰੀਰ ਨੂੰ ਫੇਸ ਨੂੰ ਵੀ ਲੈ ਲਓ। ਆਪਣੇ ਵਾਲਾਂ ਨੂੰ ਵੀ ਲੈ ਲਓ। ਆਪਣੇ ਨੇਲ ਨੂੰ ਵੀ ਲੈ ਲਓ ਬੋਡੀ ਦੇ ਹਰ ਪਾਾਰਟ ਨੂੰ ਸਾਫ਼ ਰੱਖਣਾ ਚਾਹੀਦਾ ਆਪਾਂ ਨੂੰ, ਉਂਹਦੀ, ਉਂਹਦੀ ਉਂਹਦੀ ਕੇਅਰ ਕਰਨੀ ਜ਼ਰੂਰੀ ਏ। ਕੀ ਬਹੁਤ ਜ਼ਰੂਰੀ ਏ, ਸਕਿੰਨ ਦਾ ਆਪਣਾ ਹਰ ਇੱਕ ਪਾਰਟ ਇੱਕ ਜਰੂਰੀ ਹੈ।
ਬਿਲਕੁਲ ਜਰਾ ਜੇ ਵੀ, ਕਿਸੇ ਵੀ ਪਾਰਟ ਥੋੜਾ ਜਿਹਾ ਵੀ ਕੁਛ ਹੋਏ ਤਾਂ ਓਹਦਾ ਅਫੇਕਟ, ਪੂਰੀ ਬੋਡੀ ਤੇ ਪੈਂਦਾ ਹੀ ਪੈਂਦਾ।
ਪੈਂਦਾ। ਬਿਲਕੁਲ ਪੈਂਦਾ ਜੀ, ਬਿਲਕੁਲ।
ਹਾਂਜੀ, ਹੂੰ।
ਆਪਨੇ ਸਰੀਰ ਨੂੰ ਬਹੁਤ ਜ਼ਰੂਰੀ ਐ, ਤੁਹਾਡੀ ਚਮੜੀ ਹੈ ਜਿਹੜੀ ਜੇ ਉਹ ਸਾਫ਼ ਨੀ ਰਹੇਗੀ, ਤੇ ਤੁਹਾਨੂੰ ਮਤਲਬ ਤਿਆਰ ਹੋਣ ਨੂੰ ਵੀ ਦਿਲ ਨੀ ਕਰੇਗਾ, ਕਿਤੇ ਵਿਆਹ, ਪਾਰਟੀ ਆਪਾਂ ਜਾ ਰਹੇ ਹਾਂ
ਮੈਂ, ਤਾਂ ਨਾ ਹੋਰ ਗੱਲ ਕਹਿੰਦੇ ਆ ਵੀ ਜੇ ਮੇਕਅਪ ਮੁੂਕਅਪ ਆਪਾਂ ਨੂੰ ਕਰਨਾ ਪੈਂਦਾ ਐ। ਕਿਤੇ ਜਾਓ ਆਓ ਪਾਰਟੀ ਵਗੈਰਾ ਤੇ। ਤੇ ਉਹ ਵੀ ਕੋਸ਼ਿਸ਼ ਕਰੀਦੀ ਹੈ ਕਿ ਕੰਪਨੀ ਦਾ ਕਿਸੇ ਅੱਛੀ ਕੰਪਨੀ ਦਾ ਲਓ। ਐਵੇਂ ਨਹੀਂ ਕੁਛ ਵੀ ਚੁੱਕ ਕੇ ਮੂੰਹ ਤੇ ਲਗਾ ਲਓ।
ਬਿਲਕੁਲ ਬਿਲਕੁਲ ਬਿਲਕੁਲ ਕਰੇ। ਲੋਕੀ ਫੇਸ਼ੀਅਲ ਨੀ ਕਰਾਉਂਦੇ ਸੀ। ਪਹਿਲਾਂ ਲੋਕਾਂ ਪਹਿਲਾਂ ਲੋਕ ਕਿ ਫੇਸ਼ੀਅਲ ਨਹੀਂ ਕਰਾਉਂਦੇ ਸੀ। ਪਹਿਲਾਂ ਕੀ ਕਰਦੇ ਸੀ ਦਹੀਂ ਲਾ ਲਈ। ਐਲੋਵੀਰਾ ਲਾ ਲਈ। ਘਰੇ ਆਪਣਾ ਬੇਸਨ ਪਿਆ ਬੇਸਣ ਚ ਉਹ ਉਬਟਨ ਬਣਾ ਲੈਂਦੇ ਸੀ ਉਹਦੇ ਚ ਸਰਸੋਂ ਦਾ ਤੇਲ ਪਾ ਕੇ ਤੇ ਹਲਦੀ ਪਾ ਤੇ ਉਬਟਨ ਲਗਾਉਂਦੇ ਸੀ ਤੇ ਕੁੜੀਆਂ ਐਵੇਂ ਨਿਖਰ ਕੇ ਆ ਜਾਂਦੀਆਂ ਹੁੰਦੀਆਂ ਸੀ ਪਹਿਲਾਂ ਕਦੋਂ ਹੁੰਦੇ ਇਹ ਹੁਣ ਹੋ ਗਿਆ ਕਿਉਂਕਿ ਹੁਣ ਪ੍ਰਦੂਸ਼ਣ ਵੀ ਵੱਧ ਗਿਆ ਐ ਔਰ ਤੁਹਾਨੂੰ ਪਤਾ ਐ ਕਿ ਲੋਕੀ ਥੋੜੇ ਕੰਮ ਕਾਰ ਚ ਵੀ ਕਮਜ਼ੋਰ ਹੋ ਗਏ ਹੈ ਕਹਿੰਦੇ ਨਹੀਂ ਕੰਮ ਮਿਹਨਤੀ ਨਹੀਂ ਰਹਿ ਗਏ। ਉਹੀ ਹੈ ਨਾ ਹਰ ਚੀਜ਼ ਚ ਫ਼ਰਕ ਪੈਂਦਾ ਹੈ ਤੇ ਸਰੀਰ ਦੇ ਵਿੱਚ ਵੀ ਤੁਹਾਨੂੰ ਫ਼ਰਕ ਪੈਂਦਾ
ਬਿਊਟੀ ਪ੍ਰੋਡਕਟਸ ਵੀ ਜਿਹੜੇ ਕੈਮੀਕਲ ਐਵੇਂ ਰਸ ਤੇ ਤੋਂ ਕੁਛ ਇਹ ਚੁੱਕ ਕੇ ਕੁੜੀਆਂ ਲਗਾ ਲੈਂਦੀਆਂ ਨੇ। ਉਹਦੇ ਨਾਲ ਹੀ ਬਹੁਤ ਜ਼ਿਆਦਾ ਸਕਿਨ ਸਕਿਨ ਦੇ ਕੈਂਸਰ ਬਹੁਤ ਜ਼ਿਆਦਾ ਹੁੰਦੇ ਆ ਉਹਦੇ ਨਾਲ।
ਸਹੀ ਸਹੀ ਗੱਲ ਹੈ ਤੁਹਾਨੂੰ ਪਤਾ ਜਦੋਂ ਸਲਿਪਸਿਕ ਆਉਂਦੀ ਹੈ ਆਪਾਂ ਕਹਿੰਦੇ ਹ ਨਾ ਇੰਨੇ ਘੰਟੇ ਦੀ ਸਟੇਅ ਹੈ ਇੰਨੇ ਘੰਟੇ ਦਾ ਸਟੇਅ ਹੈ। ਉਹਦੇ ਵਿੱਚ ਕੁਛ ਸਟੇਅ ਕਰਨ ਵਾਸਤੇ ਕੈਮੀਕਲ ਠ ਨਾ ਤਾਂ ਉਹ ਸਟੇ ਹੈ ਇੰਨੀ ਦੇਰ ਦਾ ਹਾਂ
ਮੈਂ ਅੰਤਰ ਹੀ ਜਾਂਦਾ ਤਾਂ ਹੀ ਕਹਿੰਦੇ ਲਿਪਸਟਿਕ ਵੀ ਘੱਟ ਤੋਂ ਘੱਟ ਯੂਜ਼
ਹਾਂ ਕੱਲ ਬਿਲਕੁਲ ਸਹੀ ਗੱਲ ਹੈ ਲੋਕ ਲੋਕ ਕਿ ਮੈਂ ਕਿੰਨੇ ਹੀ ਦੇਖੇ ਹੈ ਕਿੰਨੀਆਂ ਆਉਂਦੀਆਂ ਨੇ। ਲੇਡੀਜ਼ ਜਿਹੜੀਆਂ ਦੱਸ ਕੇ ਜਾਂਦੀਆਂ ਨੇ ਕਿ ਤੁਸੀਂ ਆਪਣੇ ਹੋਂਠ ਨੂੰ ਕਿਵੇਂ ਰੈੱਡ ਰੱਖ ਸਕਦੇ ਹੋ। ਕਿਵੇਂ ਰੱਖ ਸਕਦੇ ਹਾਂ ਜਦੋਂ ਉਹ ਚੁਕੰਦਰ ਤੋਂ ਬਣਾਉਂਦੇ ਨੇ। ਲਾਲੀ ਵੀ ਚੁਕੰਦਰ ਤੋਂ ਬਣਾਉਂਦੇ ਹੈ। ਤੇ ਲਿਪਸਟਿਕ ਵੀ ਲਿਪਸਟਿਕ ਵੀ ਚੁਕੰਦਰ ਤੋਂ ਬਣਾ ਕੇ ਰੱਖਦੀ ਕਹਿੰਦੇ ਇਹਦੀ ਨਾ ਡੱਬੀ ਬਣਾ ਕੇ ਰੱਖੋ।
ਵੀ ਦੇਖ ਲੋਗੇ ਨਾ ਡਾਕਟਰ ਜ਼ਿਆਦਾ ਲਿਪਸਟਿਕਸ ਅਪਲਾਈ ਨਹੀਂ ਕਰਦੇ। ਦੇਖੋ ਜਿੰਨੇ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਐ। ਉਹਨਾਂ ਨੇ ਤਾਂ ਸਾਰੀ ਸਟੱਡੀ ਕੀਤੀ ਹੁੰਦੀ ਹੈ ਇਹਨਾਂ ਬਾਰੇ।
ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਉਹਨਾਂ ਕੋਲ ਤਾਂ ਕੋਈ ਗਿਣਏ ਪੁੱਛੀਏ ਨਾ। ਗਿਨੀਆਂ ਚੁਣੀਆਂ ਦੋ ਤਿੰਨ ਲਿਪਸਟਿਕ ਹੀ ਹੁੰਦੀਆਂ ਨੇ। ਇਸੇ ਲਈ ਕਿ ਉਹਨਾਂ ਨੂੰ ਪਤਾ ਉਹ ਵੀ ਉਹ ਵੀ ਇਹ ਸਿਰਫ ਹਾਂ ਏਦੀ ਪ੍ਰੇਜੈਂਟ ਕਦੀ ਜ਼ਰੂਰਤ ਪੜੇ ਤਾਂ ਲਗਾ ਲਉ।
ਹੂੰ।
ਇਹਦੇ ਕਹਿੰਦੇ ਆ ਕਿ ਆਪਦੇ ਸਰੀਰ ਨੂੰ ਹਾਂ ਤੁਹਾਡੇ ਨਾਲ ਸਾਫ ਕਰਕੇ ਬਿਲਕੁਲ ਬਿਲਕੁਲ ਬਹੁਤ ਵਧੀਆ ਫਿਰ ਕੱਲ ਕਰਾਂਗੇ।
ਨਵੀਂ ਜਾਣਕਾਰੀ ਲੈ ਮਿਲੀ ਤੁਹਾਡੇ ਨਾਲ ਗੱਲ ਕਰਕੇ।
ਜੀ- ਜੀ- ਜੀ ਬਿਲਕੁਲ- ਬਿਲਕੁਲ ਸਲ ਸਤਿ ਸ਼੍ਰੀ ਅਕਾਲ ਜੀ।